ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹਾਂਜੀ ਬੋਲੀਏ।
ਹੋਰ ਠੀਕ ਠਾਕ ਜੀ।
ਹਾਂਜੀ ਵਧੀਆ ਤੁਸੀਂ ਸੁਣਾਓ ਕਿਸ ਤਰ੍ਹਾਂ
ਵਧੀਆ ਵਧੀਆ ਹੋਰ ਘਰ ਪਰਿਵਾਰ ਫੈਮਲੀ ਕਿੱਦਾਂ ਜੀ
ਹਾਂਜੀ ਹਾਂਜੀ ਸਾਰੇ ਠੀਕ ਨੇ ਤੁਹਾਡੇ ਇੱਥੇ ਕਿੱਦਾਂ ਸਾਰੇ
ਸਾਰੇ ਵਧੀਆ ਠੀਕ ਠਾਕ।
ਹਾਂਜੀ ਹਾਂਜੀ ਔਰ ਦੱਸੋ ਕਿਸ ਤਰ੍ਹਾਂ ਕਿੱਦਾਂ ਚੱਲ ਰਿਹਾ ਹੈਗਾ।
ਵਧੀਆ ਵਧੀਆ ਠੀਕ ਠਾਕ ਸਾਰੇ ਹੋਰ ਦੱਸੋ ਫਰੀ ਤਿ ਹੋਗੇ ਫ੍ਰੀ ਕੰਮ ਕਰ ਵਧੀਆ
ਹਾਂਜੀ ਹਾਂਜੀ ਹਾਂਜੀ ਸਾਰਾ ਕੁਛ ਇੱਕਦਮ ਵਧੀਆ ਫਸਟ ਕਲਾਸ ਹੈਗਾ
ਅੱਛਾ ਬਸ ਮੈਂ ਵੀ ਹੁਣੀ ਆਇਆ ਜਿੰਮ ਚੋਂ ਮੈਂ ਚਲੋ ਤੁਹਾਡੇ ਨਾਲ ਗੱਲ ਕਰਦੇ ਆਾਂ
ਅੱਛਾ ਅੱਛਾ ਜਿੰਮ ਤੁਸੀਂ ਜਾ ਕੇ ਆਏ ਮੈਂ ਸਵੇਰੇ ਹੀ ਜਾ ਕੇ ਆ ਜਾਂਦੀਆਂ ਹੈਗੀਆਂ
ਮੈਂ ਗਿਆਰਾਂ ਵਜੇ ਮੈਂ ਮੰਨ ਲਵ ਵੀ ਨੌ ਤੋਂ ਗਿਆਰਾਂ ਦੋ ਘੰਟੇ ਜਿੰਨਾ ਚਿਰ ਹੁਣ ਛੱ ਛੁੱਟੀਆਂ ਨੇ ਉਹਨਾਂ ਨੌ ਤੋਂ ਗਿਆਰਾਂ ਜਦੋਂ ਮੰਨ ਲਵ ਵੀ ਹੋ ਗਿਆ ਹੁਣ ਆਹ ਆਹ ਪੰਜ ਸੱਤ ਦਿਨ ਰਹਿ ਗਏ ਬਸ ਫੇਰ ਲਾਇਆ ਕਰਾਂਗੇ ਸਵੇਰੇ ਅੱਠ ਤੋਂ ਅੱਠ ਵਜੇ ਜਾਇਆ ਕਰਾਂਗੇ ਸਵੇਰੇ ਫਿਰ ਘੰਟਾ ਕੁ ਨੌ ਵਜੇ ਤੱਕ ਫੇਰ ਉੱਧਰੇ ਕੰਮ ਨਿਕਲ ਜਾਂਦੇ ਹਾਂ ਬਸ ਉਥੇ ਹੀ
ਓਕੇ ਓਕੇ ਨਹੀਂ ਚੰਗਾ ਹੈਗਾ ਮੈਂ ਵੀ ਸਵੇਰੇ ਸਾਡਾ, ਮਤਲਬ ਛੇ ਵਜੇ ਸਟਾਰਟ ਹੋ ਜਾਂਦਾ ਹੈਗਾ।
ਠੀਕ ਹੈ ਜੀ।
ਛੇ ਤੋਂ ਸੱਤ ਫੇਰ ਘੰਟਾ ਆਪਣੇ ਵਾਸਤੇ ਹੁੰਦਾ ਹੈਗਾ।
ਹਾਂ ਵਧੀਆ ਵਧੀਆ ਬਿਲਕੁਲ।
ਹਾਂ ਤੇ ਹਾਂ ਤੇ ਸਿਹਤ ਰਹੁਗੀ ਚੰਗੀ ਤਾਂ ਸਾਰਾ ਕੁਛ ਚੰਗਾ ਹੈਗਾ।
ਹੂੰ, ਸਿਹਤ ਨਾਲ ਹੀ ਸਾਰਾ ਕੁਛ ਸਿਹਤ ਤਾਂ ਵਧੀਆ, ਨਾ ਕੋਈ ਬਿਮਾਰੀ ਲੱਗੇ ਜੇ ਬੰਦਾ ਵਧੀਆ ਵਰਕ ਆਊਟ ਕਰਦਾ ਗਾ, ਨਾ ਕੋਈ ਹੋਰ, ਕੋਈ ਦੁੱਖ ਤਕਲੀਫ਼ ਸਰੀਰ ਵੀ ਐਕਟਿਵ ਰਹਿੰਦਾ ਬੰਦਾ ਚੁਸਤ ਰਹਿੰਦਾ ਹਰ ਵਕਤ,
ਹਾਂਜੀ-ਹਾਂਜੀ, ਅੱਜ ਕੱਲ੍ਹ ਦਾ ਕਲਾਈਮੇਟ ਇੱਦਾਂ ਦਾ ਹੈਗਾ ਕਿ, ਥੋੜਾ ਵੀ ਕੁਛ ਕੁਛ ਹੋ ਗਿਆ ਚੇਜਿਸ ਤਾਂ ਬਡੀ ਤੋਂ
ਬਿਲਕੁਲ, ਬਿਲਕੁਲ, ਹਾਂਜੀ।
ਤੇ ਤਾਂ ਕਰਕੇ
ਬਾਕੀ ਫਿਟਨੈਸ ਜ਼ਰੂਰੀ ਆ ਨਾ ਸਰੀਰ ਦੀ ਫਿਟਨੈਸ ਵੀ ਬਹੁਤ ਜ਼ਰੂਰੀ ਆ।
ਹਾਂਜੀ-ਹਾਂਜੀ, ਫਿਟਨੈਸ ਤਾਂ ਪਹਿਲਾਂ ਹੈਗੀ ਆ ਬਾਕੀ ਸਾਰੀਆਂ ਚੀਜ਼ਾਂ ਹੈਗੀਆਂ।
ਹੂੰ, ਫਿਟਨੈਸ ਬਹੁਤ ਜ਼ਰੂਰੀ ਆ, ਬਿਮਾਰੀ ਤੋਂ ਬ ਬਚਕੇ ਰਹਿੰਦਾ ਬੰਦਾ ਜੇ ਵਰਕ ਆਊਟ ਕਰਦਾ ਸਵੇਰੇ ਸ਼ਾਮ। ਵਧੀਆ ਐਕਟਿਵ ਰਹਿੰਦਾ ਹੈਗਾ, ਇੱਕ ਬੰਦਾ ਵੀ ਬਿਮਾਰ ਪੈ ਗਿਆ ਤੇ ਸਾਰੇ ਹੀ ਬਿਮਾਰ ਪੈ ਬਿਲਕੁਲ ਜੀ ਬਿਲਕੁਲ, ਵਰਕ ਆਊਟ ਤਾਂ ਫਿਰ ਵੀ ਕਰਨਾ ਚਾਹੀਦਾ ਥੋੜ੍ਹਾ ਬਹੁਤਾ ਘੱਟ ਕਰ ਲੋ ਚਾਹੇ ਐਕਸਰਸਾਈਜ਼ ਤਾਂ ਜ਼ਰੂਰੀ ਹੈ। ਆਪਣੇ ਸਰੀਰ ਦਾ ਅੰਗ ਹੈ ਐਕਸਰਸਾਈਜ਼ ਹੋ ਗਈ, ਤਾਂ ਤਾਂ ਹੀ ਹੈ ਜੇ ਸਰੀਰ ਆਪਣਾ ਸਹੀ ਹੈ ਕਿ ਫੇਰ ਆਪਾਂ ਕਿਸੇ ਕੰਮ ਕਰਨ ਨੂੰ ਦਿਲ ਨੀ ਕਰਦਾ ਨਾ ਕਿਸੇ ਕੰਮ ਚ ਮਨ ਲੱਗੇ। ਸਰੀਰ ਹੀ, ਸਰੀਰ ਹੀ ਜਿਹੜਾ ਇਹ ਆ ਜਿਹੜਾ ਸਰੀਰ ਤੰਦਰੁਸਤ ਆ ਤਾਂ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਹਰ ਇੱਕ ਚੀਜ਼ ਸਰੀਰ ਦੇ ਨਾਲ ਹੀ ਆ,
ਸਹੀ ਗੱਲ ਆ, ਨਾਲੇ ਸਰੀਰ
ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਸਿਹਤ ਦਾ ਧਿਆਨ ਤਾਂ ਪਹਿਲਾਂ,
ਹਾਂ ਨੀ ਸਰੀਰ ਦਾ ਉਹੀ ਕੇ ਜੇ ਵਰਕ ਆਊਟ ਵੀ ਤੁਸੀਂ, ਕਰਦੇ ਹੋਗੇ ਐਕਸਰਸਾਈਜ਼ ਕਰਦੇ ਹੋਗਿਆ ਖਾਣ ਪੀਣ ਤੇ ਵੀ ਓਦਾਂ ਹੀ ਧਿਆਨ ਰੱਖਣਾ ਪੈਣਾ। ਕੀ ਆਪਾਂ ਸਰੀਰ ਹੈਗਾ, ਹਾਂਜੀ ਕਿ ਗੱਡੀ ਹੈਗੀ ਗੱਡੀ ਚ ਪੈਟਰੋਲ ਤਾਂ ਪਾਉਣਾ ਪਏਗਾ,
ਬਿਲਕੁਲ ਜੀ ਬਿਲਕੁਲ। ਉਹਦੀ ਡਾਇਟ ਪਲੈਨ ਚੰਗਾ ਰੱਖੋ ਚੰਗਾ ਖਾਣਾ ਪੀਣਾ ਖਾਓ। ਘਰ ਦਾ ਖਾਓ ਵਧੀਆ ਵਰਕ ਆਊਟ ਕਰੋ ਜਿੰਮ ਵਗੈਰਾ ਹੋ ਗਈ ਕਸ ਹੋ ਐਕਸਰਸਾਈਜ਼ ਕਰੋ ਜੋ ਵੀ ਜਿੰਨਾ ਵੀ ਟਾਈਮ ਹੋ ਸਕੇ ਉਹਨਾ ਟਾਈਮ ਕੱਢ ਕੇ ਕਰਨਾ ਚਾਹੀਦੀ ਆ ਬੰਦੇ ਦਾ ਮਨ ਸ਼ਾਂਤ ਰਹਿੰਦਾ ਹੈ ਗਾ ਸਰੀਰ ਤੰਦਰੁਸਤ ਰਹਿੰਦਾ। ਬੰਦਾ ਸਾਰਾ ਦਿਨ ਵਧੀਆ ਫਰੈਸ਼ ਰਹਿੰਦਾ
ਫਰੈਸ਼, ਹਾਂਜੀ-ਹਾਂਜੀ, ਨਹੀਂ ਉਹੀ ਆ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋਗੇ। ਤਾਂ ਹੀ ਤੁਸੀਂ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਸਕਦੇ ਹੋ।
ਜੇ ਹੁਣ ਆਪਾਂ ਸਹੀ ਨਹੀ ਤਾਂ ਆਪਾਂ ਹੁਣ ਕੰਮ ਕਿੱਥੋਂ ਕਿੱਦਾਂ ਕਰਾਂਗੇ ਕਿਸੇ ਦੀ ਹੈਲਪ ਤਾਂ ਕੀ ਕਰਨੀ ਆਪਦਾ ਕੰਮ ਵੀ ਨਹੀਂ ਕਰ ਸਕਦੇ। ਜੇ ਹੁਣ ਆਪਣੀ ਸਿਹਤ ਨੀ ਸਹੀ, ਹਾਂ ਆਪਣੀ ਸਿਹਤ ਪਹਿਲਾ ਚਾ ਲੋਕ ਵੀ ਦੇਖਦੇ ਨੇ ਵੀ ਬੰਦਾ ਇੰਨਾ ਐਕਟਿਵ ਕਿਉ ਆ ਐਕਟਿਵ ਰਹਿਣ ਦਾ ਰਾਜ ਹੀ, ਰਾਜ ਇਹੀ ਆ ਵਰਕ ਆਊਟ, ਆ ਜੇ ਵਰਕ ਆਊਟ ਕਰੋਗੇ ਤਾਂ ਵਧੀਆ ਐਕਟਿਵ ਰਹੋਗੇ ਵਧੀਆ ਲੋਕਾਂ ਚ ਵਿਚਰੋਂਗੇ ਵਧੀਆ ਸੋਸਾਇਟੀ ਵੇਚਰੋਗੇ ਆਪਦੀ ਸੋਸਾਇਟੀ ਚ। ਵਧੀਆ ਕੰਮ ਕਰੋਂਗੇ, ਹੂੰ ਆਪਦਾ ਮਨ ਧਿਆਨ, ਕੰਮ ਚ ਧਿਆਨ ਲੱਗਦਾ ਵਧੀਆ ਬੰਦਾ ਵਧੀਆ ਵਰਕ ਕਰਦਾ ਵਧੀਆ ਕੰਮ ਕਰਦਾ‌।
ਨ ਉਹੀ ਚੰਗੀ ਸਿਹਤ ਰਹੁਗੀ ਤੁਸੀਂ ਕੰਮ ਧੰਦੇ ਵੀ ਚੰਗੇ ਕਰ ਸਕਦੇ ਹੋ।
ਉਹੀ ਗੱਲ ਵੀ, ਹੂੰ, ਚੰਗੀ ਸਿਹਤ ਦਾ ਰਾਜ ਹੀ ਇਹ ਆ। ਚੰਗੀ ਸਿਹਤ ਦਾ ਰਾਜ ਹੀ ਐਕਸਾਈਜ਼ ਹੋ ਗਈ ਜਿੰਮ ਵਗੈਰਾ ਹੋ ਗਿਆ ਬੰਦਾ ਵਰਕ ਆਊਟ ਹੋ ਗਿਆ। ਇਹ ਚੰਗੀ ਸਿਹਤ ਦਾ ਰਾਜ ਇਹੀ ਆ ਚੰਗਾ ਖਾਣ ਪੀਣ ਹੋ ਗਿਆ ਵਧੀਆ ਖਾਓ।
ਹਾਂ ਟਾਈਮਿੰਗ ਚਲਾ ਥੋੜਾ ਜਿਹਾ ਹੁੰਦਾ ਹੈ ਨਾ ਕਿ ਜਿਸ ਤਰ੍ਹਾਂ ਮਿਲਿਆ ਜਿਹਨੂੰ ਵੀ।
ਹਾਂਜੀ ਹਾਂਜੀ ਹਾਂ ਸਵੇਰੇ ਸ਼ਾਮ ਦੋ ਟਾਈਮ ਦੋ ਟਮ ਇੱਕ ਟਾਈਮ ਤਾਂ ਕਰਨੀ -ਕਰਨੀ ਚਾਹੀਦੀ ਹੈ ਜੀ। ਸਵੇਰੇ ਵੇਲੇ ਤਾਂ ਜ਼ਰੂਰ ਕਰੋ ਵਾਕ ਵਗੈਰਾ ਕਰੋ ਸ਼ਾਮ ਨੂੰ ਥੋੜ੍ਹਾ-ਬਹੁਤਾ ਟਾਈਮ।
ਹਾਂ ਜਿੰਨਾ ਤੁਸੀਂ ਨੇਚਰ 'ਚ ਜਾ ਕੇ ਬਾਹਰ ਜਾ ਕੇ ਜਿੰਨੀ ਹਵਾ ਲਉਗੇ ਚੰਗੀ ਐ। ਫਰੈਸ਼ ਏਅਰ ਲਾਉਂਗੇ ਉਨੀ ਤੁਹਾਡੇ ਵਾਸਤੇ ਸਿਹਤ ਵਾਸਤੇ ਚੰਗੀ ਹੈ।
ਬਿਲਕੁਲ ਜੀ ਬਿਲਕੁਲ ਇਹਨਾਂ ਚੀਜ਼ਾਂ ਨਾਲ ਹੀ ਰਹਿ ਗਿਆ ਹਨਾ। ਵਧੀਆ ਵਾਤਾਵਰਨ ਚ ਜਾਂ ਵਧੀਆ ਵਾਤਾਵਰਨ ਹੋਣਾ ਚਾਹੀਦਾ। ਤੇ ਵਧੀਆ ਬੰਦਾ ਵਰਕ ਆਊਟ ਕਰਦਾ ਗਾ ਵਧੀਆ ਖਾਣ-ਪੀਣ ਖਾਂਦਾ ਗਾ। ਵਧੀਆ ਤੰਦਰੁਸਤ ਰਹਿੰਦਾ ਗਾ, ਆਪਦੇ ਬੱਚਿਆਂ ਨੂੰ ਵੀ ਚੀਜ਼ ਵੱਲੋਂ ਕਰਨਾ ਚਾਹੀਦਾ ਪੇਰੈਂਟਸ ਨੂੰ ਵੀ ਸਾਡੇ ਬੱਚੇ ਵਧੀਆ ਜਿੰਮ ਵਗੈਰਾ ਜਾਣ, ਵਧੀਆ ਐਕਸਰਸਾਈਜ਼ ਕਰਨ ਜੇ ਆਪਾਂ ਕਰਾਂਗੇ ਤਾਂ ਆਪਾਂ ਨੂੰ ਦੇਖ ਕੇ ਉਹ ਕਰਨਗੇ ਜੇ ਹੁਣ ਆਪਾਂ ਹੀ ਨੀ ਕਰਾਂਗੇ ਫੇਰ ਕਰਾਂਗੇ।
ਹਾਂਜੀ ਹਾਂਜੀ ਨਹੀਂ ਸਹੀ ਗੱਲ ਆ, ਉਹ ਬੰਦਾ ਦੇਖ ਕੇ ਪਤਾ ਨਾ ਖਰਬੂਜਾ ਹੀ ਦੇਖ ਕੇ ਖਰਬੂਜੇ ਨੂੰ ਰੰਗ
ਹੂੰ। ਬਿਲਕੁਲ ਜੀ ਬਿਲਕੁਲ ਵਿਹਲੇ ਟਾਈਮ ਦੇ ਵਿੱਚ ਚ ਜ਼ਰੂਰ ਇਹ ਚੀਜ਼ ਕਰਨੀ ਚਾਹੀਦੀ ਹੈ, ਕਰਨੀ ਵਿਹਲਾ ਮਨ ਸ਼ੈਤਾਨ ਦਾ ਘਰ ਉਹ ਵੀ ਬਿਮਾਰੀਆਂ ਲੱਗਦੀਆਂ ਨੇ ਬੰਦੇ ਨੂੰ ਐਵੇਂ
ਹਾਂਜੀ-ਹਾਂਜੀ ਹੁਣ ਤਾਂ ਛੋਟੀਆਂ-ਛੋਟੀਆਂ ਉਮਰਾਂ 'ਚ ਹੀ ਸਾਰਾ ਕੁਛ ਲੱਗੀ ਜਾ ਰਿਹਾ ਹੈਗਾ।
ਹੂੰ। ਵਿਹਲੇ ਟਾਈਮ ਦੇ ਵਿੱਚ ਵਰਕ ਆਊਟ ਕਰੋ ਆਪਦਾ ਨਾਲੇ ਬੰਦਾ ਬਿਮਾਰੀ ਤੋਂ ਬਚਦਾ। ਨਾਲੇ ਬੰਦਾ ਮਾੜੇ ਕੰਮ ਤੋਂ ਬਾਅ 'ਚਦਾ ਜੇ ਬੰਦਾ ਵਿਹਲੇ ਟਾਈਮ ਨੂੰ ਇੱਧਰ ਸਪੈਂਡ ਕਰੋ, ਜਿੰਨਾ ਵੀ ਟਾਈਮ ਵਿਹਲਾ ਸਵੇਰੇ-ਸ਼ਾਮ। ਇੱਧਰ ਲਾਉਣਾ ਚਾਹੀਦਾ ਬੰਦੇ ਨੂੰ। ਲਾ ਚਾਹੀਦਾ ਆਪਣੇ ਆਪ ਤੇ ਲਾਉਣਾ ਚਾਹੀਦਾ। ਹੂੰ, ਬਿਲਕੁਲ।
ਹਾਂ ਚੰਗੀ ਸਿਹਤ ਰਹੂਗੀ ਚੰਗਾ ਸਾਰਾ ਕੁਛ ਹੈਗਾ ਆ ਫੈਮਿਲੀ ਵੀ - ਚੰਗੀ ਰਹਿੰਦੀ ਨਾਲੇ।
ਹੂੰ-ਹੂੰ ਸਿਹਤ ਦੇ ਨਾਲ ਹੀ ਹੈ ਜੀ ਸਿਹਤ ਸਹੀ ਆ ਤਾਂ ਸਾਰਾ ਕੁਛ ਸਹੀ ਹੈ ਜੇ ਹੁਣ ਆਪ ਹੀ ਬਿਮਾਰ ਆੰਗੇ ਤਾਂ ਆਪਾਂ ਕੀ ਦੂਜਿਆਂ ਦਾ ਖਿਆਲ ਰੱਖਾਂਗੇ, ਕੀ ਆਪਦੇ ਪੇਰੈਂਟਸ ਦਾ ਖਿਆਲ ਰੱਖਾਂਗੇ, ਕੀ ਘਰਦਿਆਂ ਦਾ ਰੱਖਾਂਗੇ, ਕੀ ਬੱਚਿਆਂ ਦਾ ਰੱਖਾਂਗੇ। ਨਾਲੇ ਕਲੇਸ਼ ਦਾ ਕਲੇਸ਼ ਰਹਿੰਦਾ ਗਾ ਜੇੜਾ ਬੰਦਾ ਹੁਣ ਕੰਮ ਨੂੰ ਕਹਿਤਾ ਤਾਂ ਨੀ ਜੀ ਕਰਨਾ ਵਾ। ਲੜਾਈ ਮਨ ਖਿਝਿਆ ਰਹਿੰਦਾ ਬੰਦੇ ਦਾ ਬੰਦਾ ਬੋਰ ਹੋਇਆ ਰਹਿੰਦਾ ਜੇ ਬੰਦਾ
ਹਾਂਜੀ ਹਾਂਜੀ ਨਹੀ ਸਾਰੇ ਦਿਹਾੜੀ ਉਹੀ ਦਿਮਾਗ ਚ ਘੁੰਮਦਾ ਰਹਿੰਦਾ ਹੈਗਾ ਫੇਰ।
ਹੂੰ ਜੇ ਹੁਣ ਬੰਦਾ ਐਕਸਰਸਾਈਜ਼ ਕਰਦਾ ਵਧੀਆ ਵਧੀਆ ਬੰਦਾ ਉਹ ਨ ਨੇਚਰ ਓਦਾ ਬਸ ਨੇਚਰ ਫਰਕ ਆਉਂਦਾ ਵਧੀਆ ਦੁਸਤ ਰਹਿੰਦਾ ਬੰਦਾ ਐਕਟਿਵ ਰਹਿੰਦਾ ਵਧੀਆ। ਵਧੀਆ ਬੰਦਾ ਮੌਜ ਕਰਦਾ ਹੈਗਾ ਜਿਹੜਾ ਬੰਦਾ ਇਹ ਅੱਜ ਦੀ ਘੜੀ 'ਚ ਐਕਸਰਸਾਈਜ਼ ਕਰਦਾ ਗਾ ਜਿੰਮ ਵਗੈਰਾ ਜਾਂਦਾ ਗਾ ਵਰਕ ਕਰਦਾ ਗਾ ਆਪਦਾ ਕੰਮ ਕਰਦਾ ਕੰਮ 'ਚ ਵੀ ਧਿਆਨ ਲਾਉਂਦਾ ਬੰਦਾ ਉਹ ਉਹਦਾ ਹਰ ਪਾਸੇ ਮਨ ਲੱਗਦਾ ਮਨ ਨੂੰ ਸ਼ਾਂਤੀ-ਸ਼ਾਂਤੀ ਮਿਲਦੀ ਹੈ ਬੰਦੇ ਦੇ ਮਨ ਨੂੰ ਜਿਹੜਾ ਬੰਦਾ ਆਪਦੀ ਸਿਹਤ ਵਾਸਤੇ ਧਿਆਨ ਰੱਖਦਾ ਸਿਹਤ ਦਾ ਧਿਆਨ ਰੱਖਦਾ ਬਾਕੀ ਅੱਜ ਦੀ ਘੜੀ 'ਚ ਸਿਹਤ ਹੀ ਰਹਿ ਗਈ ਨਾ ਜਿਹੜੀ ਸਿਹਤ ਇੱਕ ਇਹੋਹੀ ਚੀਜ਼ ਆ ਅਨਮੋਲ ਰਤਨ ਜਿਹਨੂੰ ਆਪਾਂ ਕਹਿੰਦੇ ਜੇ ਬੰਦੇ ਦਾ ਓ ਉਹੀ ਨਹੀਂ ਸਹੀ ਹੈਗੀ ਹਾਂ ਤੇ ਡੀ ਤੁਹਾਡੀ ਸਿਹਤ - ਹੂੰ, ਸਿਹਤ ਆ ਜੇ ਬੰਦਾ ਉਹਦੀ ਸਿਹਤ ਸਿਹਤ ਨੂੰ ਸਹੀ ਨਹੀਂ ਰੱਖ ਸਕਦਾ ਸਿਹਤ ਵੱਲ ਆਪਦੇ-ਆਪਦੇ ਆਪ ਤੇ ਧਿਆਨ ਨਹੀਂ ਦੇ ਸਕਦਾ ਫਿਰ ਉਹ ਇਨਸਾਨ ਕਾਮਯਾਬ ਨੀ ਉਂਦਾ ਜੇ
ਕਾਮਯਾਬ ਨਹੀਂ ਹੋ ਸਕਦਾ ਸਹੀ ਗੱਲ ਆ ਜਿੰਨੀ ਉਮਰ ਮਰਜ਼ੀ ਹੋ ਜਾਵੇ ਪਰ ਤੁਹਾਡੀ ਸਿਹਤ ਚੰਗੀ ਰਹੂਗੀ ਤੁਸੀਂ ਮਤਲਬ ਐਂਡਿੰਗ ਤੱਕ ਪੂਰੇ ਸਾਲ ਜਿੰਨੇ ਰੱਬ ਨੇ ਦਿੱਤੇ ਹੈਗੇ ਨੇ ਤੱਕ ਤੁਸੀਂ ਸਵਸਥ ਰਹੋਗੇ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਬੰਦਾ ਬੰਦੇ ਨੂੰ ਦੂਜੇ ਲੋਕ ਵੀ ਪੁੱਛਦੇ ਨੇ ਵੀ ਤੂੰ ਚਿਹਰੇ ਤੇ ਖੁਸ਼ੀ ਰਹਿਣੀ ਨੂਰ ਰਹਿਣਾ ਵਧੀਆ ਏਨ ਫਿੱਟ ਰਹਿਣਾ ਉਹ ਚੀਜ਼ ਉਹ ਬੰਦ ਬੰਦਾ ਵੀ ਦੇਖਦਾ ਅਟੈਕਟਿਵ ਹੁੰਦਾ ਆ ਕਹਿੰਦਾ ਯਾਰ ਦੇਖੋ ਵੀ ਕਿੰਨਾ ਵਧੀਆ ਪਰਸਨੈਲਿਟੀ ਵੀ ਬੰਦੇ ਦੀ ਫਰਕ ਪਾਉਂਦੀ ਆ ਨਾ ਜੇ ਹੁਣ ਆਪਾਂ ਸਹੀ ਖਾਣ ਪੀਣ ਖਾਵਾਂਗੇ ਸਹੀ ਜਿੰਮ ਵਗੈਰਾ ਕਰਾਂਗੇ ਸਰੀਰ ਐਂਨ ਪੂਰਾ ਫਿਟ ਰਹੁਗਾ ਤਾਂ ਦੂਜਾ ਬੰਦਾ ਵੀ ਸਾਹਮਣੇ ਵਾਲਾ ਵੀ ਪੁੱਛਦਾ ਵੀ ਹਾਂਜੀ ਤੁਹਾਡੀ ਸਿਹਤ ਦਾ ਕੀ ਰਾਜ ਆ ਉਹ ਇਹ ਚੀ ਇਹ ਚੀਜ਼ ਹੈ ਨਾ ਜੇ ਹੁਣ ਆਪੇ ਬਿਮਾਰ ਆਗੇ ਆਪਾ
ਉਹ ਨਹੀਂ ਹਾਂ ਆਪਾਂ ਬੋਲਦੇ ਹਗੇ ਤੂੰ ਹਾਂ ਤੇ ਉਹਨੂੰ ਤੁਸੀਂ ਕਹੀ ਜਾਓਗੇ ਕਿ ਤੂੰ ਹੈਲਤ ਆਪਣੀ ਸੰਭਾਲ ਤੋਂ ਕਹਿਣਾ ਤੂੰ ਆਪਣੀ ਸੰਭਾਲ ਨਾਲ ਪਹਿਲਾਂ ਮੈਨੂੰ ਕੀ ਕਹਿ ਰਿਹਾ ਹੈਗਾ
ਗੱਲ ਉਹੀ ਹੈ ਜੀ ਉਹੀ ਪੇਟ ਵਧਿਆ ਪਿਆ ਲੋਕਾਂ ਦੇ ਉਹੀ ਦੇਖਣ ਨੂੰ ਨੀ ਵਧੀਆ ਹੈਗਾ ਕੰਮ ਨੂੰ ਨੀ ਜੀ ਕਰਦਾ ਖਿਜੇ-ਖਿਜੇ ਰੈਹਨੇ ਚਿੜਚਿੜਾ ਪਾਉਣਾ ਆਉਦਾ ਬੰਦੇ ਚ ਉਹ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਤਾਂ ਬੰਦਾ ਆਪਦੀ ਸਿਹਤ ਧਿਆਨ ਦੇਵੇ ਵਰਕਆਊਟ ਕਰੇ ਜਿੰਮ ਵਗੈਰਾ ਜਾਵੇ ਸਵੇਰੇ ਡੇਲੀ ਦੀ ਸੈਰ ਕਰੇ ਵਧੀਆ ਤਾਜ਼ੀ ਹਵਾ ਪ੍ਰਾਪਤ ਕਰੇ ਫਰੈਸ਼ ਹਵਾ ਸਾਹ ਲਵੇ ਜਾਵੇ ਤੁਰੇ ਫਿਰੇ ਸੈਰ ਕਰਨੀ ਜ਼ਰੂਰੀ ਆ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਬੰਦਾ ਲਾਵੇ ਦਸ ਪੰਦਰਾਂ ਮਿੰਟ ਘੰਟਾ ਅੱਧਾ ਘੰਟਾ ਗੇੜਾ ਦੇ ਆਵੇ
ਹਾਂਜੀ ਉਹੀ ਅੱਜ ਕੱਲ ਲੋਕਾਂ ਕੋਲ ਟਾਈਮ ਹੈ ਨੀ ਗਾ ਨਾ ਮੇ ਟਾਈਮ ਹੈ ਨਹੀਂ ਸਵੇਰੇ-ਸਵੇਰੇ ਉੱਠਣ ਨੂੰ ਫੇਰ ਪਾਰੀ ਪੈ ਜਾਂਦਾ ਹੈਗਾ ਹਾਂ ਨੀਂਦ ਦਾ ਤਿਆਗ ਨਹੀਂ ਹੁੰਦਾ ਹੈਗਾ ਪਹਿਲੀ ਗੱਲ
ਹਮ ਸਹੀ ਗੱਲ ਆ ਹਾਂ ਵ ਵੱਡਾ ਟਾ ਸਵੇਰੇ ਉੱਠਦਾ ਜਿੰਮ ਵਗੈਰਾ ਜਾਂਦਾ ਗੁਰੂ ਘਰ ਜਾਂਦਾ ਵਧੀਆ ਫਰੈਸ਼ ਮਾਈਂਡ ਰਹਿੰਦਾ ਵਧੀਆ ਸਿੱਖਦਾ ਕੋਈ ਕਰਨ ਕੋਈ ਗੁਰਬਾਣੀ ਦੀ ਗੱਲ ਬੰਦੇ ਤੇ ਕਨੀ ਪੈਂਦੀ ਹੈ ਕਿ ਗੁਰੂ ਘਰ ਜਾਂਦਾ
ਹਾਂਜੀ-ਹਾਂਜੀ
ਇਹ ਸਵੇਰੇ ਉੱਠਣਾ ਤਾਂ ਵਧੀਆ ਗੱਲ ਆ ਮੋਰਨਿੰਗ ਮੋਰਨਿੰਗ ਉੱਠਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਬੰਦਾ ਮੋਰਨਿੰਗ ਜਲਦੀ ਉੱਠਦਾ ਹੈਗਾ ਉਹ ਬੰਦਾ ਬਹੁਤ ਵਧੀਆ ਰਹਿੰਦਾ ਹੈਗਾ ਹਮ
ਬੰਦਿਆਂ ਨੂੰ ਥੋੜ੍ਹੀ ਜਿਹੀ ਆ ਰਹੀ ਹੈਗੀ ਆ ਆਪਣੀ ਸਿਹਤ ਵਾਸਤੇ ਧਿਆਨ ਦੇਣ ਵਾਸਤੇ ਕਿ ਸਾਰਿਆਂ ਨੂੰ ਪਤਾ ਕਰੋਨਾ ਦੇ ਬਾਅਦ ਚ ਸਾਰਾ ਦੀ ਹੈਲਦ ਤੇ ਕੀ ਅਸਰ ਪੈ ਗਿਆ
ਬਿਲਕੁਲ ਜੀ ਬਿਲਕੁਲ ਹਮ
ਦੇ ਬਾਅਦ ਚੋਂ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਸੰਭਾਲਿਆ ਹੈਗਾ ਪਹਿਲਾਂ ਨਾਲ ਤੋਂ ਕਾਫ਼ੀ ਅਲਟ ਹੋ ਗਏ ਹੁਣ ਸਾਰੇ
ਹਾਂਜੀ ਹਾਂਜੀ ਉਹ ਤਾਂ ਹੈ ਗੱਲ।
ਹਾਂ। ਤਾਂ ਹੀ ਹੌਲੀ ਹੌਲੀ ਕਰ ਰਿਹਾ ਗਿਆ ਹੁਣ ਤੁਹਾਨੂੰ ਦੇਖ ਕੇ ਦੂਸਰਾ ਬੰਦਾ ਇੰਸਪਾਇਰ ਹੋ ਰਿਹਾ ਹੈਗਾ।
ਹਾਂ ਇੱਕ ਉਹਦਾ ਦੂਜੇ ਨੂੰ ਦੇਖ ਕੇ ਦੇਖ ਕੇ ਕਰਦਾ ਤਾਂ ਹੈਗੀ ਆ। ਬੰਦਾ ਕਦਾ ਮੈਂ ਵੀ ਮੇਰਾ ਵੀ ਸਰੀਰ ਹੋਵੇ ਹੁਣ ਜਿਵੇਂ ਸਾਡੇ ਮੁੰਡਿਆਂ ਜਾ ਕੇ ਡੋੌਲੇ ਸੋਲੇ ਵਧੀਆ ਬਣਾਉਂਦੇ ਨੇ ਨਾਲਾ ਕਹਿੰਦਾ ਯਾਰ ਵੀ ਮੈਂ ਵੀ ਇਹਦੇ ਵਰਗਾ ਸਰੀਰ ਬਣਾ ਵਾਂ। ਐਂ ਕਰਾ ਵਾਹ ਕਰ ਫੇਰ ਵਾਲਲਾ ਉਹਦੇ ਮਗਰ ਲੱਗ ਕੇ ਲੱਗ ਤਾਂ ਹੈਗੀ ਆ ਵੀ ਤੂੰ ਉੱਥੇ ਜਾਂਦਾ ਕੀ ਕਰਦਾ ਇਹ ਚੀਜ਼ ਤਾਂ ਫ਼ਰਕ ਤਾਂ ਪੈਂਦੀ ਹੈ ਨਾ।
ਨਹੀਂ ਸਹੀ ਗੱਲ ਆ ਤਾਂ ਹੈਗਾ ਆ।
ਮੋਟਿਵ ਹੁੰਦਾ ਬੰਦਾ ਜ ਆਪਾਂ ਕਿਸੇ ਨੂੰ ਕਰਨਾ ਚਾਹੀਏ ਵਧੀਆ ਸਿਹਤ ਐਕਟਿਵ ਕਰਦੀ ਆ।
ਹਾਂਜੀ ਹਾਂਜੀ ਨਹੀਂ ਸਹੀ ਗੱਲ ਆ ਉਹ ਸਭ ਚੀਜ਼ਾਂ ਮੇਨ ਤਾਂ ਉਹੀ ਹੈਗੀ ਆ। ਤੁਸੀਂ ਹੈਲਥ ਦੇ ਧਿਆਨ ਦਓ ਵੈਲਥ ਆਪਣੇ ਆਪ ਤੁਹਾਡੇ ਪਿੱਛੇ ਆ ਜਾਓਗੇ।
ਬਿਲਕੁਲ ਜੀ ਬਿਲਕੁਲ ਸਾਰਾ ਕੁਛ ਹੈਲਥ ਨਾਲ ਹੀ ਆ ਬਸ।
ਹਾਂ, ਲੋਕੀ ਹੁਣ ਵਿਲਥ ਕੋਲ ਪੈਸਿਆਂ ਕੋਲ ਜ਼ਿਆਦਾ ਨਾ ਪੈਸੇ ਮੈਂ ਪਹਿਲਾਂ ਕਮਾ ਲਵਾਂ।
ਹੂੰ, ਬਸ ਇਹ ਦੌੜ ਦੇ ਵਿੱਚ ਬੰਦਾ ਆਪਦੀ ਸਿਹਤ ਦਾ ਧਿਆਨ ਵੀ ਨਹੀਂ ਦਿੰਦਾ।
ਹਾਂ, ਓ ਪੈਸੇ ਤਾਂ ਹੀ ਕਰਕੇ ਜਮਾਂ ਕਰਦਾ ਕਿ ਮੈਂ ਜਦੋਂ ਬੁਢਾਪਾ ਆ ਜਾਊਗਾ ਤਾਂ ਪੈਸੇ ਖਰਚਾ ਕਰ ਦੂਗਾ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ
ਹਾਂਜੀ, ਸਾਰੀ ਬਿਮਾਰੀ ਚ ਪੈਸੇ ਵਿੱਚ ਚਲੇ ਜਾਣੇ ਹੈਗੇ ਆ
ਹਾਂ, ਤਾਂ ਹੀ ਤਾਂ ਬੰਦਾ ਬਿਮਾਰੀ ਦਾ ਘਰ ਬਣੀ ਜਾਂਦਾ ਜਦੋਂ ਸਿਹਤ ਇਹਦਾ ਧਿਆਨ ਨਹੀਂ ਦਿੰਦਾ ਵਰਕ ਆਊਟ ਨੀ ਕਰਦਾ
ਇਹ ਦੋਨਾਂ ਚੀਜ਼ਾਂ ਨੂੰ ਬੈਲੇੈਂਸ ਕਰਨਾ ਪਏਗਾ ਉਹਨਾਂ ਨੂੰ ਪਹਿਲਾਂ ਤਾਂ ਆਪਣੇ ਕੋਲੋਂ ਆਪਾਂ ਸਟਾਰਟ ਕਰੀਏ ਆਪਾਂ ਕਿਸੇ ਉਹਨ ਵੀ ਪਹਿਲਾਂ ਆਪਣੇ ਕੋਲੋਂ ਸਟਾਰਟ ਕਰੀਏ ਕਿ ਕਿੱਦਾਂ ਕੀ ਕਰਨਾ ਹੈਗਾ।
ਹਾਂਜੀ-ਹਾਂਜੀ, ਬਿਲਕੁਲ। ਚਲੋ ਠੀਕ ਆ ਜੀ ਮੈਂ ਤੁਹਾਨੂੰ ਕਰਦਾ ਮੈਂ ਕਾਲ ਆ ਰਹੀ ਇੱਕ ਮੈਨੂੰ ਵਿੱਚ ਦੂਜੀ ਠੀਕ ਐ ਜੀ ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ ਓਕੇ।